ਹੈਲੋ, ਹ ਸਤਿ ਸ਼੍ਰੀ ਅਕਾਲ। ਹੋਰ, ਠੀਕ ਹੋ। ਹਾਂਜੀ, ਮੈਂ ਵਧਿਆ ਤੁ
ਹਾਂਜੀ-ਹਾਂਸੀ, ਅਸੀਂ ਵੀ ਵਧੀਆ। ਹੋਰ ਕੀ ਕਰ ਰਹੇ ਸੀ?
ਬਸ, ਕੁਛ ਨੀ। ਸੈਰ ਕਰਨ ਗਏ ਸ, ਹੁਣੇ ਆਏ।
ਅੱਛਾ ਜੀ, ਸੈਰ ਤੇ। ਪਾਰਕ ਵਿੱਚ ਜਾ ਵੈਸੇ ਹੀ ਰਉਣ
ਇਹ ਤਰਾਂ ਦਾ, ਪੂਰਾ ਇੱਕ ਰਾਊਂਡ ਲਗਾਦੇ ਆ। ਪੰਦਰਾਂ ਮਿੰਟ ਦਾ ਹੁੰਦਾ। ਤੇ ਹਾਂ, ਇੱਕ ਪੂਰਾ ਲੰਬਾ ਚ ਕਰੇ ਪੂਰਾ, ਰਾਂਡ ਹੀ। ਇਕ ਤਰਾਂ, ਦਾ ਪੰਦਰਾਂ ਮਿੰਟ ਲੱਗਦੇ ਆ। ਉਹੀ ਤ ਹੁੰਦਾ
ਹਾਂਜੀ। ਵਧੀਆ- ਵਧੀਆ ਕਰਦੇ ਹੋ। ਬਸ, ਅਸੀਂ ਵੀ ਜਾਣਾ ਸੀਗਾ। ਤੇ ਅੱਜ ਥੋੜੀ, ਜਿਹੀ ਥਕਾਵਟ ਜਿਹੀ, ਜਿਆਦਾ ਹੋ ਗਈ। ਤੋ ਸਗੋਂ, ਕਹਿੰਦੀ ਪਈ ਸੀ ਗੁੜੀਆ। ਤੇ ਕਹਿੰਦੀ ਸੀ, ਮਤਲਬ ਦਾਦੀ ਚਲੋ। ਮਤਲਬ ਆਪਾਂ। ਸੈਰ ਕਰਨ ਚਲੋ। ਸਾਡੇ ਇੱਧਰ ਨੇੜੇ, ਪਾਰਕ ਹੈ ਨਾ। ਤੇ ਅਸੀਂ ਪਾਰਕ ਜਾਂਦੇ ਆ। ਫੇਰ ਬੱਚਿਆਂ ਨੂੰ ਥੋੜਾ, ਝੂਲਿਆਂ ਦਾ ਹੋ ਜਾਂਦਾ। ਝੂਲੇ ਵਗੈਰਾ।
ਝੁਲੇ ਹਾਂ। ਬੱਚਿਆਂ ਨੇ ਤਾ, ਉਹੀ ਲੈਣਾ।
ਹਾਂ। ਬਸ ਉਹ ਝੂਲੇ ਕਰਕੇ, ਤੇ ਕਹਿੰਦੇ ਅਸੀਂ ਪਾਰਕ ਚ ਜਾਣਾ।
ਹੂੰ। ਅਜ ਗਰਮੀ ਓਦਾਂ, ਬੜੀ ਵੈਸੇ ਹੋਈ ਦੀ, ਤਾਂ। ਹਲੇ ਵੀ ਬੜਾ ਬੁਰਾ ਹਾਲ ਸੀ। ਗਰਮੀ ਬੜੀ ਬਾ
ਹਾਂ। ਬਸ ਮੇਰਾ ਨਿੱਕਲ ਤੇ, ਜੀਅ ਨੀ ਕੀਤਾ। ਮੈਂ ਕਿਹਾ ਗਰਮੀ ਬੜੀ ਏ। ਬਸ ਏਸੀ ਚ ਬਹਿ ਜਾਓ ਤੇ। ਥੋੜੇ ਜਿਹੇ, ਫਰੀ ਹੋ ਗਏ ਸੀ, ਜਲਦੀ। ਰੋਟੀ- ਰੂਟੀ ਤੋਂ। ਤੇ ਹਾਂ, ਜਲਦੀ ਫ੍ਰੀ ਹੋ ਗਏ ਸੀ। ਤੇ ਫੇਰ ਮੈਂ, ਬਸ ਅੰਦਰ ਹੀ ਬੈਠੀ ਸੀ।
ਹੂੰ। ਹੂੰ, ਹੂੰ। ਮੈਂ ਕਿਹਾ ਚੱਲੋ। ਥੋੜਾ, ਲਗਾ ਆਈਏ ਚਕਰ। ਫੇਰ ਆ ਕੇ, ਫੇ ਬੈਠੇ ਦੇ ਆ, ਆਰਾਮ ਨਾਲ। ਬੰਦਾ ਰੋਟੀ ਖਾਕੇ। ਇਕ ਦਮ ਹੈ ਨਾ, ਲੇਟਿਆ ਵੀ ਨਹੀਂ ਜਾਂਦਾ। ਫੇਰ ਉਹ
ਨਹੀਂ। ਫੇਰ ਪਤਾ ਚੱਕਰ ਲਾਔ, ਫੇਰ ਦੁੱਧ ਵਗੈਰਾ ਵੀ ਹੁੰਦਾ। ਬੱਚਿਆਂ ਦਾ। ਤੇ ਫੇਰ ਇੱਕ, ਚੱਕਰ ਲਾ ਆਦਾ। ਫੇਰ ਆ ਕੇ ਚਲ, ਆਰਾਮ ਨਾਲ ਬੱਚਿਆਂ ਨੂੰ, ਦੁੱਧ- ਦਧ ਪਿਆ ਦਿੰਦੇ ਆ।
ਦੁੱਧ ਦੇ, ਕੇ ਫੇਰ ਨਾਲ ਹੀ। ਫੇਰ ਸਵਾ ਦਵਾਂਗੀ, ਬਸ।
ਹਾਂਜੀ। ਹੋਰ, ਲੱਗ ਗਏ ਹੋਣੇ। ਸਕੂਲ ਬੱਚਿਆਂ ਦੇ।
ਹੂੰ। ਸਕੂਲ ਸ਼ੁਰੂ ਹੋ ਗਏ। ਸਾਡੇ ਇੱਥੇ ਤੇ ਇੱਕ ਤਰੀਕ ਤੋਂ ਹੀ, ਸ਼ੁਰੂ ਹੋਏ ਪਏ ਹੈ।
ਅੱਛਾ ਜੀ। ਹਾਂ, ਇੱਥੇ ਸਾਡੇ ਬੱਚਿਆਂ ਦੇ, ਛੇ ਨੂੰ ਹੋਏ ਨੇ। ਕੱਲ, ਅੱਜ ਹੋਏ ਨੇ। ਅੱਜ ਗ
ਹੂੰ। ਅੱਛਾ ਅ ਸ ਹ। ਸੀ ਬੀ ਐੱਸ ਈ, ਹੈ ਨਾ। ਸਾਡਾ ਆਈ ਸੀ ਐਸ ਈ, ਬੋਰਡ ਹੈ। ਆਈ ਸੀ, ਐ ਇੱਕ ਤਰੀਕ ਤੋਂ, ਸ਼ੁਰੂ ਹੋ ਗਏ ਸੀ।
ਅੱਛਾ ਜੀ। ਫੇਰ, ਪੜਾਈ ਵੀ, ਔਖੀ ਹੁੰਦੀ ਹੋਣੀ ਆ, ਨਾ ਇਹਦੀ। ਐ ਵਾਲੇ ਦੀ।
ਹਾਂ, ਥੋੜਾ ਫ਼ਰਕ ਹੈ। ਪੜਾਈ ਦਾ ਵੀ। ਹੂੰ। ਇਹ ਥੋੜਾ ਨਾ, ਇਹਨਾਂ ਦਾ। ਬਰਡਨ ਜ਼ਿਆਦਾ ਹੈ। ਆਈਸੀ ਸੀ, ਬੋਰਡ ਦਾ ਨਾ। ਸਿਲੇਬਸ ਜ਼ਿਆਦਾ ਹੈ। ਥੋੜਾ ਜਿਆਦਾ ਹੈਗਾ। ਹੂੰ, ਸੀ ਬੀ ਐਸ ਈ, ਦਾ ਥੋੜਾ ਜਿਹਾ ਘੱਟ ਹੁੰਦਾ।
ਹਾਂ, ਬੱਚਿਆਂ ਦੇ ਬੋਝ, ਦੇਖ ਨਿੱਕੇ- ਨਿੱਕੇ, ਬੱਚੇ ਬੱਚਿਆਂ ਤੇ, ਕਿੰਨਾ ਬੋਝ ਪੈ ਜਾਂਦਾ। ਪੜਾਈ ਦਾ। ਹਾਂ, ਤੇ।
ਇੰਨੇ ਸਾਰੇ, ਸਬਜੈਕਟਸ ਵੀ ਇੰਨੇ ਸਾਰੇ ਨੇ
ਹੂੰ, ਅੱਜ ਕਲ ਪੜ੍ਹਾਈਆਂ ਔਖੀਆਂ ਈ ਬੌਤ ਹੋ ਗਈਆਂ, ਔਈ ਤਾਂ ਇੱਕ ਤੇ
ਪੇਹਲਾਂ ਸਲੇਬਸ ਘੱਟ ਹੁੰਦਾ ਸੀ, ਪੇਹਲਾਂ ਸਬਜੈਕਟ ਘੱ ਟ ਹੁੰਦੇ ਸਨ, ਹੁਣ ਸਾਰਾ ਸਬਜੈਕਟ ਵੀ ਜ਼ਆਦਾ ਹੋ ਗਏ ਸ
ਕੁਛ ਫੀਸਾਂ ਵਗੈਰਾ ਵੀ ਜਾਅਦਾ ਹੋ ਗਈਆਂ, ਕੁਛ ਪੜਾਈਆਂ ਵੀ ਜਾਅਦਾ ਹੋ ਗਈਆਂ ਅੱਜ ਕੱਲ।
ਫੀਸ ਤੇ ਹੁਣ ਏਕ-ਏਕ ਬੱਚੇ ਦੀ ਵੀ ਹੁਣ ਗਿਆਰਾਂ ਗਿਆਰਾਂ ਬਾਰਾਂ-ਬਾਰਾਂ ਹਜ਼ਾਰ ਜਾਂਦੀ ਫੀਸ।
ਹਾਂ, ਫੀਸਾਂ ਤੇ ਬੌਤ ਹੈਗੀਆਂ, ਬੜੀਆਂ ਜਾਅਦਾ ਫੀਸਾਂ ਨੇ।
ਸਾਡੇ ਇੱਥੇ ਸਾਰੇ ਈ ਪੜ੍ਹਨ ਆਲੇ ਐ, ਸਾਰੇ ਈ ਬੱਚੇ।
ਅੱਛਾ, ਹਾਂ ਸਾਡੇ ਵੀ ਜਾਂਦੇ ਨੇ, ਸਾਡੇ ਵੇ ਵੀ ਚਾਰ ਬੱ ਚੇ ਜਾਂਦੇ ਨੇ, ਸਾਡੇ ਵੀ ਅੱਜ ਹਾਂ, ਸਾਡੇ ਵੀ ਅੱਜ ਕਰਵਾ ਕੇ ਆਇਆ ਸੀ।
ਅੱਛਾ, ਹੋਰ ਜੁਲਾਈ ਚ, ਦੇਣੀ ਹੁੰਦੀ ਏ ਜੁਲਾਈ
ਹਾਂਜੀ। ਮਤਲਬ ਆਜ ਮੈਨੂੰ ਲੱਗਦਾ ਏ, ਏਹ ਕਰਾ ਕੇ ਆਣ ਜੂਨ ਦੀ, ਜੂਨ ਜੁਲਾਈ ਦੀ ਕਰਾ ਟਾਈਮ ਨੀ ਲੱਗਦੇ।
ਨਈ ਐ ਤੇ ਅ ਪਤਾ ਨੀ ਇਹਨਾਂ ਦੇ ਕੀ ਸਿਸਟਮ ਏ? ਪਰ ਸਾਡੇ ਇੱਥੇ ਹੈਗੀ, ਤਿੰਨ ਮੀਨੇ ਦੀ ਜਾਂਦੀ ਇਕੱਠੀ। ਔਸ ਹਿਸਾਬ ਨਾਲ ਸਾਡੀ ਫੀਸ ਆਈ ਸੀ ਸੀ ਬੋਰਡ ਦੀ ਘੱਟ ਐ। ਇਦਾਂ ਈ ਸਾਡੀ ਜਾਂਦੀ ਹੁਣ ਬਾਰਾਂ ਹਜ਼ਾਰ, ਇੱਕ ਬੱਚੇ ਦੀ ਜਾ ਰਈ ਏ, ਉਹ ਵੀ ਤਿੰਨ ਮੀਨੇ ਦੀਆਂ। ਹਾਂ ਤੇ ਐ ਔਦਾਂ ਜੇ ਤੁਸੀ ਸੀ ਬੀ ਐਸ ਈ, ਤੇ ਸੀ ਬੀ ਐਸ ਈ, ਮੇ ਖਾਲ ਦਸ-ਦਸ ਹਜ਼ਾਰ, ਇੱਕ-ਇੱਕ ਮੀਨੇ ਦੀ ਫੀਸ ਏ।
ਹਾਂ, ਫੀਸ ਤੇ ਬੌਤ ਜਾਅਦਾ ਹੈਗੀ ਏ, ਅੱਛਾ।
ਸੀ ਬੀ ਐਸ ਈ ਦੀ ਫੀਸ ਜ਼ਾਅਦਾ ਏ, ਸਾਡੇ ਉਦਾਂ ਫੀਸ ਇਧਰ ਥੋੜਾ ਘੱਟ ਏ। ਤੇ ਬਾਰਾਂ ਹਜ਼ਾਰ ਤਿੰਨ ਮੀਨੇ ਦੀ ਫੀਸ ਜਾਂਦੀ ਏ, ਸਮਝ ਲੋ ਕਿ ਅੱਛਾ, ਕਿੰਨਾ ਪੈ ਗਿਆ ਜੀ, ਬਾਰਾਂ ਤੇਰਾਂ ਹਜ਼ਾਰ। ਇੱਕ ਮਈਨੇ ਦਾ ਚਾਰ ਹਜ਼ਾਰ, ਸਾਡੇ ਚਾਰ ਹਜ਼ਾਰ।
ਚਾਰ ਹਜ਼ਾਰ ਹਾਂ, ਇਨਾ ਤੇ ਸਾਡੇ ਵੀ ਮੈਨੂੰ ਲੱਗਦਾ ਤਿੰਨ-ਤਿੰਨ, ਬੱਤੀ-ਬੱਤੀ ਸੌ ਦਿੰਦੇ ਨੇ। ਹਾਂ, ਹਾਂ ਇਨੇ ਈ ਬੱਤੀ ਤੇਤੀ ਸੋ, ਮਤਲਬ ਵੱਡਿਆਂ ਦੀ। ਛੋਟੇਆਂ ਦੀ ਤੇ ਤਿੰਨ ਹੋਣੀ ਐ?
ਅੱਛਾ।
ਹਾਂ, ਇਨੀ ਹੈਗੀ ਆ ਫੀਸਾਂ। ਫੀਸਾਂ ਵੀ ਅੱਜ ਕੱਲ ਤਾਂ ਬੌਹਤ ਜ਼ਆਦਾ, ਕਿਤਾਬਾਂ ਦੇਖੋ, ਕਿਤਾਬਾਂ ਦਾ ਨਵਾਂ ਸੈੱਟ ਲੈਣਾ
ਹਰ ਵਾਰ, ਪੈਲਾਂ ਹੁੰਦਾ ਸੀ ਬਚ ਚੇ ਪੁਰਾਨੀ ਈ ਪੜ੍ਹ ਲੈਂਦੇ, ਅ ਅੱਜ ਕੱਲ ਬੱਚੇ ਪੁਰਾਣੀਆਂ ਲੈਂਦੇ ਈ ਨੀ। ਹਾਂਜੀ, ਨਵੀਆਂ ਈ ਚਾਹੀਦੀਆਂ, ਬੁੱਕਸ ਈ ਨਵੀਂ ਚਾਹੀਦੀਆਂ।
ਕੁਛ ਵੈਸੇ ਵੀ ਨ, ਸਕੂਲਾਂ ਵਾਲੇ ਨੇ ਵੀ ਉਹ ਕਰ ਪਤਾ ਨਾ, ਮਤਲਬ ਸਕੂਲਾਂ ਵਾਲਿਆਂ ਨਾ, ਨਵੀਆਂ ਹਾਂ। ਇਹ ਚੇਂਜ ਕਰ ਦੇ, ਉਹ ਪੁਰਾਣੀਆਂ ਕੰਮ ਈ ਨਈ ਆਂਦੀਆਂ ਕਿਤਾਬਾਂ।
ਕੰਮ ਈ ਨੀ ਆਂਦੀਆਂ। ਹਰ ਵਾਰ ਈ ਨਵੀਆਂ ਲੈਨੀ ਪੈਂਦੀਆਂ, ਅਸੀ ਕਹਿੰਦੇ ਕਿ ਨਈ, ਯੂਜ ਹੋ ਜਾਣਗੀਆਂ, ਚੱਲ ਇੱਕ ਸਾਲ ਰੱਖ ਦੇਂਣੇ ਆਂ।
ਹਾਂ ਪੇਲੇ ਤਾਂ ਸ ਸਾਡੇ, ਮਤਲਬ ਸਾਡੇ ਬਚ, ਸਾਡੇ ਵੇਲੇ ਏਂਜ ਈ ਹੁੰਦਿਆਂ ਸੀ, ਪੁਰਾਣੀਆਂ ਲੈ ਕੇ ਬੱਚੇ ਪੜ੍ਹ ਲੈਂਦੇ ਸੀ। ਨ, ਸੈਕਿੰਡ ਹੈਂਡ ਮਿਲ ਜਾਂਦੀਆਂ ਸੀ।
ਸੈਕਿੰਡ ਹੈੰਡ ਮੇਂ, ਸਾਡੇ ਅਸੀਂ ਪੜ੍ਹਦੇ ਆ, ਏਦਾਂ ਈ ਪੜ੍ਹਦੇ ਸਾਂ।
ਹੂੰ-ਹੂੰ।
ਇੱਕ ਸਾਲ ਦੀਆਂ ਰੱਖ ਲੈਣੀ, ਫਿਰ ਦੂਜੇ ਸਾਲ ਆ ਏ ਉਈ ਚੱਲ ਜਾਣਿਆ।
ਕੁੱਛ ਅੱਜ ਕੱਲ ਬੱਚੇ ਵੀ ਤਾਂ ਔ ਗਏ ਨਾ, ਬੱਚੇ ਵੀ ਸਾਰਾ ਕੁੱਛ ਨਵਾਂ ਮੰਗਦੇ ਨੇ। ਬੈਗ, ਟਿਫਨ, ਲੰਚ, ੳ ਮਤਲਬ ਬੋਟਲ ਪਾਣੀ ਵਾਲੀ ਸਬ। ਸੂਚਨਾਵਾਂ ਮੰਗਦੇ ਬੱਚਿਆਂ ਨੂੰ।
ਨਵੀਂ ਕਲਾਸ ਜਾਣਾ ਤੇ ਨਵਾਂ ਹੀ ਸਭ ਕੁਛ ਚਾਹੀਦਾ ਪੜ੍ਹ ਨਾ
ਪੜਨ ਪੜ੍ਹਾਈ ਹੋਵੇ ਨਾ ਹੋਵੇ ਉਹ ਤੇ ਹੈ ਈ। ੳ ਔਹ ਤਾਂ ਇਵੇਂ ਬੱਚੇ, ਬੱਚੇਯਾ ਨੂੰ ਪਹਿਲੇ ਈ ਲਾਰਾ ਲਾ ਦਿੰਦੇ ਆ, ਨਾ ਮਾਂ, ਅਸੀਂ ਲਗਾ ਦਿੰਦੇ ਆਂ ਵੀ ਤੂੰ ਇੰਨੇ ਨੰਬਰ ਲੈ ਕੇ ਆਈ ਵੀ ਤੈਨੂੰ ਸਾਰਾ ਕੁਛ ਨਵਾਂ ਮਿਲੇਗਾ। ਫੇਰ ਬੱਚੇ ਉਹਨਾਂ ਚ ਹਾਂ ਲਾਲਚ ਵਿੱਚ ਆ ਜਾਂਦੇ ਆ ਬੱਚੇ।
ਹੂੰ ਨਈ ਏਦਾਂ ਹੀ ਮੈਂ ਮੈਂ ਕਾਂ ਗੀ ਨਾ। ਕੀ ਮੈਂ ਤੂੰ ਅੱਛੇ ਮਾਰਕਸ ਵਿੱਚ ਫਸਟ ਆਈ ਤੇ ਮੈਂ ਤੈਨੂੰ ਵੱਡੀ ਵੱਡੀ ਚੋਕਲੇਟ ਲੈ ਕੇ ਦਾਂਗੀ। ਮੈ ਫੇਰ ੲ ਹ ਹ। ਹੋ ਗਈ ਨਹੀਂ ਲੈ ਕੇ ਦੇਣਗੇ ਆਪ। ਆਪਨੇ ਤੋਂ ਕਹਾ ਥਾ ਕਿ ਅੱਛੇ ਮਾਕਸ ਲਾੳਗੇ ਤੇ ਮੈਂ ਚੋਕਲੇਟ ਲੇ ਕੇ ਦੂੰਗੀ ਮੈਂ।
ਹਾਂ ਹਾਂਜੀ ਚਲੋ ਬੱਚੇਆਂ ਨੂੰ ਖੁਸ਼ ਕਰਨਾ ਵੀ ਤਾਂ ਹੁੰਦਾ ਏ।
ਹਾਂ।
ਹੁਣ ਬਸ ਸਕੂਲ ਲੱਗੇ ਪ੍ਰੋਜੈਕਟ ਵਗੈਰਾ ਨੇ ਬਣਾਉਣੇ ਲਈ ਦਿੱਤੇ ਹੋਏ ਸੀ। ਤੇ ਉਹ ਵੀ ਹੁਣ ਉਹ ਵੀ ਨਾਲ ਦੀ ਨਾਲ ਉਹ ਵੀ ਕਹਿੰਦੇ ਸੀ ਬਣਾਣੇ ਨੇ।
ਹੁਣ ਚੈੱਕ ਹੋਣਾ ਸਾਰਾ ਕੰਮ ਹੁਣ ਛੁੱਟਿਆ ਦੇ।
ਹਾਂ ਛੋਟੀ ਗੁੜਿਆਂ ਦਾ ਤਾਂ ਆਸਾਨ ਜੇਹਾਂ ਸੀਗਾ ਉਹ ਬਣਾ ਲਿਆ ਉਹਨੇ। ਤੇ ਫੇਰ ਉਹਦਾ ਹਾਂ ਆਈਆਂ ਹੋਈਆਂ ਸੀ ਮਤਲਬ ਆਏ ਹੋਏ ਸੀ ਨਾ ਬਾਹਰ ਬੱਚੇ ਤੇ ਉਹਨਾਂ ਨੇ ਬਣਾ ਤਾ ਸੀ ਉਹਦਾ ਤੇ। ਤੇ ਬਈ ਉਹਦਾ ਕਾਕੇ ਮ ਹਾਂ ਬੇਟੇ ਦਾ ਰਹਿ ਕੀ ਬਣਾਣਾ ਉਹਨੇ ਤੇ ਵੈਸੇ ਤਾਂ ਕਹਿੰਦੇ ਸੀ ਕਹਿੰਦੇ ਮੈਨੂੰ ਬੀ ਬ ਅਸੀਂ ਬਣਵਾ ਦਿੰਦੇ ਆਂ ਵੀ ਬਜ਼ਾਰ ਬਾਜ਼ਾਰ ਵੀ ਤਾਂ ਬਣਵਾ ਬਣਾ ਦਿੰਦੇ ਨਾ ਅੱਜ ਕੱਲ।
ਬਾਜ਼ਾਰ ਵੀ ਫਿਰ ਪੈਸੇ ਵੀ ਹਾਂ ਬਣਾਉਂਦੇ ਹੈ। ਉਹ ਲੈ ਲੈਂਦੇ ਤਿੰਨ ਸੌ ਸਾਢੇ ਤਿੰਨ ਸੌ ਇੱਕ ਪ੍ਰੋਜੈਕਟ ਬਣਾਨ ਦਾ ਹੀ।
ਹਾਂ ਉਹ ਤੇ ਹ ਈ ਘਰ ਬਣਾ ਬਜ਼ਾਰ ਬਣਾ ਦੇਂਦੇ ਏ। ਬਸ ਸਾਡੇ ਨਾ ਬਸ ਥੋੜੇ ਜੇ ਗੈਸਟ
ਪਹਿਲਾਂ ਪਹਿਲਾਂ ਬਣਾ ਲੈਂਦੇ ਸਾ ਹੁਣ ਹਾਂ। ਆਹੋ ਫਿਰ ਟਾਈਮ ਵੀ ਤੇ ਨੀ ਲੱਗਦਾ ਨਾ ਫਿਰ ਗੈਸਟਾਂ ਨੂੰ ਦੇਖਦੇ ਰਹੋ ਨਾ।
ਉਹ ਤੇ ਹੈ ਈ ਗੈਸਟ ਵਗੈਰਾ ਆਏ ਦੇ ਸੀ।
ਥੋੜਾ ਬੜੇ ਹਰਾਮ ਨਾਲ ਦਿਮਾਗ ਨਾਲ ਆਰਾਮ ਨਾਲ ਬੈਠ। ਕੀ ਬਨਦਾ ਏ ਇਸ ਸਮਾਨ ਹੁਂ।
ਦੇ ਤੂੰ ਬਣਾਉਦਾ ਤੇ ਪਿਆ ਸੀਗਾ ਬਸ ਅੱਜ ਅੱਜ ਪਹਿਲੇ ਇਹਨੂੰ ਟਿਊਸ਼ਨ ਵੀ ਪਾ। ਤਾ ਬਸ ਅੱਜ ਪੇਪਰ ਨਾਲ ਦੀ ਨਾਲ ਪੇਪਰ ਸ਼ੁਰੂ ਈ ਹਾਂਜੀ ਅੱਠ ਤਰੀਕ ਤੋਂ ਪੇਪਰ ਬਸ ਮੈਨੂੰ ਲੱਗਦਾ ਪਰਸੋਂ ਚੌਥੇ ਪੇਪਰ ਹੈ।
ਅੱਛਾ
ਨਾਲ ਹੀ ਪੇਪਰ ਸ਼ੁਰੂ ਹੋ ਗਏ ਨੇ।
ਹਮ
ਸਵੇਰੇ ਕਹਿੰਦੇ ਚਲ ਹੁਣ ਤੂੰ ਐਸ਼ ਕਰ ਲਈਏ ਬੜੀ ਹੁਣ ਤੂੰ ਆਪਣੇ ਟਿਊਸ਼ਨ ਤੇ ਵੀ ਜਾ।
ਸਾਡੇ ਇੱਥੇ ਪਹਿਲੇ ਹੋ ਜਾਂਦੇ ਨੇ ਨਾ ਟੈਕਸ ਉਹਨਾਂ ਦੇ ਛੁੱਟੀਆਂ ਪਾਉਣ ਤੋਂ ਪਹਿਲਾਂ ਹੀ ਲੈ ਲਿੱਤੇ ਬੱਚਿਆਂ ਦੇ।
ਅੱਛਾ ਅੱਛਾ
ਹੁਣ ਹੈ ਕਿ ਪੇਪਰ ਹੁਣ ਸਤੰਬਰ ਚ ਹੋਣਗੇ। ਟੈਸਟ ਪਹਿਲਾਂ ਹੀ ਲੈ ਲੈਂਦੇ ਨੇ ਇਹਨਾਂ ਦੇ ਫਿਰ ਛੁੱਟੀਆਂ ਦੇ ਬੱਚੇ ਨਹੀਂ ਕਰਦੇ ਕੁਛ ਵੀ।
ਹਾਂ ਉਹ ਤਾਂ ਹੈ ਛੁੱਟੀਆਂ ਚ। ਕਿੰਨੇ ਬੱਚੇ ਉਹੀ ਤਾਂ ਬੱਚੇ ਤਾਂ ਹੁਣ ਦੇਖੋ ਛੁੱਟੀਆਂ ਚ ਕਹਿੰਦੇ ਤਾਂ ਹੈ ਕਹਿੰਦੇ ਬਾਹਰ ਤੇ ਲੋਕ ਬੇ ਬੱਚਿਆਂ ਨੂੰ ਕੰਮ ਵੀ ਨੀ ਦਿੰਦੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਮਿਲੀਆਂ ਤੇ ਛੁੱ ਛੁੱਟੀਆਂ ਚ ਹੀ ਆਰਾਮ ਐਸ਼ ਕਰਨ ਤੇ ਆਪਣੇ ਤਾਂ ਇਧਰ ਐਡਾ ਐਡਾ ਕੰਮ ਦੇ ਦਿੰਦੇ ਨੇ ਆਪਣਾ ਇੱਧਰ। ਤੇ ਬੱਚਿਆਂ ਤੇ ਕਿੰਨਾ ਕਿੰਨਾ ਕੰਮ ਹੁੰਦਾ ਹੈ। ਤੇ ਨਾਲ ਹੀ ਪ੍ਰੋਜੈਕਟ ਨਾਲ ਹੀ ਪੇਪਰ।
ਬੱਚੇ ਵੀ ਉਹਦੇ ਹੀ ਕਹਿਣ ਕਹਿਣ ਕੇ ਛੁਟਿਆ ਪਾਈਆਂ, ਫਿਰ ਕੰਮ ਕਿਉਂ ਦਿੱਤਾ ਏ, ਛੁੱਟੀਆਂ ਫਿਰ ਛੁੱਟਿਆਂ ਹੀ ਰਹਿਣ ਦੋ, ਥੋੜ੍ਹਾ ਬੰਦੇ ਨੂੰ ਬੈਠਣ ਤਾ ਦੋ, ਆਰਾਮ ਨਾਲ ਖੇਡਣ ਦੋ, ਫੇਰ ਉਹ ਕੰਮ ਵੀ ਹੁਣ ਉਹਨਾ ਹੀ ਦੇ ਦਿੰਦੀਆਂ, ਫਿਰ ਫੈਦਾ ਕੀ, ਛੱਟੀਆਂ ਪਾਉਣ ਦਾ
ਹਾਂ ਉਹ ਤੇ ਛੁੱਟਿਆਂ ਦੇ, ਔ ਵੀ ਤੇ ਹੈ, ਪਰ ਬੱਚੇ ਕਹਿੰਦੇ ਵੀ ਸੀਂ, ਪੜਾ ਅਸੀ, ਕਿਉਂਕਿ ਫਿਰ ਬੱਚੇ ਬਾਹਰੋਂ ਆ ਜਾਂਦੇ ਆ ਨਾ ਫੇਰ, ਕਿਉਂਕਿ ਹਰ ਏਕ ਨੇ ਆਪਣੇ ਪੇਕੇ ਆਉਣਾ, ਫੇਰ ਬਾਹਰ ਆ ਕੇ, ਫੇਰ ਤੇ ਜਦੋਂ ਇਕੱਠੇ ਹੋ ਜਾਂਦੇ ਨੇ, ਤੇ ਫੇਰ ਬੱਚੇ, ਹਾਂ ਉਹ ਫੇਰ ਕੰਮ ਕਰਦੇ ਨੀ ਬੱਚੇ।
ਹੂ ਨਹੀਂ ਕਰਦੇ
ਹਾਂਜੀ ਫੇਰ ਬੱਚੇ ਕਰਦੇ ਨੀ, ਫੇਰ ਉਹ ਹੋ, ਫਿਰ ਟੈਨਸ਼ਨ ਹੋ ਜਾਂਦੀ ਆ ਮਾਂ ਪਿਓ ਨੂੰ, ਵੀ ਹੁਣ ਕੱਲ ਸਕੂਲ ਲੱਗਣਾ।
ਵੱੇ ਪਹਿਲੇ ਇਕ, ਕੀਤਾ ਨੀ ਕੰਮ, ਹੁਣ ਪਤਾ ਨਾ ਹੁਣ ਮੈਡਮ ਚੈੱਕ ਕਰਦੀ ਪਈ ਐ, ਰੋਜ਼ ਇਕ ਇਕ ਸਬਜੈਕਟ ਮੰਗਾ ਰਹੀ ਐ। ਤੇ ਨਾਲ ਨਾਲ ਹੂੰ ਖ਼ਤਮ ਕਰਦੀ ਵੀ ਐ, ਡਰ ਦੇ ਕਾਰਨ ਹੁ, ਫਿਰ ਮੈਂ ਕੁਛ ਇੱਕ ਇੱਕ ਦਾ ਕਰ ਕੇ, ਤਾਂ ਲੈ ਕੇ ਜਾਰੀ, ਚੈੱਕ ਕਰਾ ਰੀ।
ਹਾਂ ਚਲ, ਹੋਰ ਬਸ ਠੀਕ ਐ ਸਭ।
ਹਾਂ ਸਭ ਵਧੀਆ, ਹੋਗੇ ਵਲੇ ਦੁਧ
ਹਾਂਜੀ ਚਲੋ
ਹੋਰ, ਗਏ ਮਹਿਮਾਨ, ਸਾਰੇ ਤੁਹਾਡੇ।
ਹਾਂਜੀ ਮਹਿਮਾਨ ਚਲੇ ਗਏ, ਪਰਸੋਂ ਹੀ ਗਏ ਨੇ, ਤੇ ਬਸ ਹੁਣ ਥੋੜਾ ਖਲੇਰਾ ਖਲੂਰਾ, ਥੋੜਾ ਹੁੰਦਾ ਨਾ ਦਿਸ ਰਾ, ਬਿਸਤਰਾ ਬਿਸਤੂਰਾ ਜਾਂ ਸਭ ਕੁਛ ਹੁਣ ਸਾਂਭਾਂਗੇ, ਫਿਰ ਉਸ ਤੋਂ ਬਾਅਦ ਫ੍ਰੀ ਹੋਵਾਂਗੇ।
ਹੂ
ਹੂ, ਚਲੋ ਹਾਂ
ਠੀਕ ਹੈ, ਫੇਰ ਕਰਦੇ ਆ ਗੱਲ, ਸਤਿ ਸ੍ਰੀ ਅਕਾਲ, ਸਤੀ ਹਾਂ